ਸਤਿ ਸ਼੍ਰੀ ਕਾਲ ਜੀ
ਹੋਰ ਕਿਮੇ ਓ ਘਰ ਸਾਰੇ ਕਿਮੇ ਆਂ
ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ।
ਬਸ ਵਧੀਆ ਵਧੀਆ ਹੋਰ ਸਕੂਲ ਖੁੱਲ ਗੇ ਬੱਚੇ ਦੇ ਹਜੇ ਨਹੀਂ
ਨਈਂ ਹੁਣੇ ਤਾ ਨੀਂ ਖੁੱਲੇ ਬਸ ਓਹੀ ਮੈਂ ਕਿਹਾ ਸਕੂਲ ਖੁਲਣ ਵਾਲੇ ਨੇ ਤਦ ਆਪਦੀ ਸਟੱਡੀ ਵਗੈਰਾ ਚ ਥੋੜਾ ਜਾ ਹੁਣ ਮਤਲਬ ਹੁੰਦਾ ਨਾ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਤਾਂ ਥੋੜਾ ਜਾ ਅਨਕੇਅਰਲੈਸ ਹੋ ਜਾਂਦੇ ਨੇ ਤਾਂ ਪਤਾ ਈ ਐ ਮੈਂ ਹਾਂਜੀ ਹਾਂਜੀ ਮੈਂ ਉਹੀ ਕਹਿ ਰਹੀ ਸੀ ਮੈਂ ਕਿਹਾ ਹੋਮਵਰਕ ਵਗੈਰਾ ਆਪਦਾ ਕੰਪਲੀਟ ਕਰੋ। ਨਾਲ ਫਿਰ ਸਕੂਲ ਖੁੱਲ ਜਾਣਗੇ ਨਾਲ ਨਾਲ, ਫਿਰ ੳਹ ਹੁੰਦਾ ਨ ਏਗਜ਼ਾਮਸ ਵਗਰਾ ਵੀ ਸਟਾਰਟ ਹੋ ਜਾਂਦੇ ਨੇ।
ਹਾਂਜੀ ਹਾਂਜੀ, ਉਹ ਤੇ ਹੈਗਾ ਚੱਟ ਜੁਲਾਈ ਨਿਕਲ ਜਾਂਦੀ ਏ, ਫਿਰ ਅਗਸਤ ਚ ਪੇਪਰ ਆਗੇ, ਰੱਖੜੀ ਆ ਜਾਂਦੀ ਏ, ਤੁਹਾਨੂੰ ਪਤਾ ਤੋਹਾਰ ਨਾਲ- ਨਾਲ ਆਈ ਜਾਂਦੇ ਆ ਫਿਰ ਬੱਚੇ ਦੇ ਪੇਪਰਾਂ ਦੇ ਨਾਲ ਨਾਲ
ਹਾਂਜੀ-ਹਾਂਜੀ, ਤਾਂ ਉਈ ਹੁੰਦਾ ਨਾ ਕਿ ਛੁੱਟੀਆਂ ਚੱਲਦੀ ਪਿਏ ਤਾਂ ਚੱਲ ਬੰਦਾ ਥੋੜ੍ਹੀ ਜਿਹੀ ਵੱਧ ਸਕੂਲ ਵੀ ਨੀ ਜਾਣਾ, ਸਾਰਾ ਦਿਨ ਬੱਚਾ ਫ੍ਰਰੀ ਹੁੰਦਾ ਤਾਂ ਥੋੜ੍ਹੀ ਵੱਧ ਪੜ੍ਹਾਈ ਕਰ ਸਕ ਇਨਸਾਨ ਟਾਈਮ ਮਿਲ ਜਾਂਦਾ, ਬੱਚਿਆਂ ਨੂੰ ਵੀ ਸਟੱਡੀ ਕਰਨ ਲਈ
ਕੱਲ ਤੁਹਾਨੂੰ ਪਤਾ ਈ। ਏ ਕਿ ਸਟੱਡੀ ਕਿੰਨੀ ਜ਼ਰੂਰੀ ਹੋ ਗਈ ਹੈ, ਸਾ
ਹਾਂ, ਜ਼ਾਦਾ ਪਤਾ ਬਹੁਤ ਜ਼ਿਆਦਾ ਅੱਜ ਕੱਲ ਪਹਿਲਾ ਪੁਛ ਤੂਵਾਡਾ ਬਚਾ ਕੇੜੀਂ ਕਲਾਸ ਚ ਏ, ਕੇੜੇਂ ਸਕੂਲ ਚ ਏ, ਅੱਛਾ ਅੱਛਾ ਏਝੰ ਕਰਕੇ ਪੁਛਦੇ ਪਹਿਲਾਂ ਨਾਲੇ ਨਾ ਅੱਜ-ਕਲ ਤੁਹਾਨੂੰ ਪਤਾ ਸਟੱਡੀ ਹੋ ਵੀ ਕਿੰਨੀ ਭਾਰੀ ਗਈ ਏ, ਲੋਕਾਂ ਨੇ ਕਿਤਾਬਾਂ ਕਿਤਨੀ ਸਾਰੀਆਂ ਕਰ ਨਿੱਕੇ-ਨਿੱਕੇ ਬੱਚੇਂਆ ਦੀ ਕਿਤਾਬਾਂ ਕਿਨੀਆਂ ਹੁੰਦੀਆਂ ਆ। ਜਿਤਨਾ ਬੱਚਾ ਆਪ ਨਹੀਂ ਏ। ਉਤਨੀ ਪਾਰੀ ਕਿਤਾਬਾਂ ਹੁੰਦੀਆਂ ਐ ਹੁਨ ਨਰਸਰੀ ਚ ਏ, ਮੇਰੀ ਬੇਟੀ ਇਹਨਾਂ ਦੀ ਕਮ ਸੇ ਕਮ ਗਿਆਰਾਂ ਕਿਤਾਬਾਂ, ਤੇ ਕਾਪੀਆਂ ਮਿਕਸ ਹੈ। ਵਿੱਚ ਵੀ ਕਲਾਸ ਹੈ
ਪਰ ਦੇਖੋ ਊ ਚੀਜ਼ ਫਿਰ ਉਹ ਹੁੰਦਾ ਨਾ ਬੱਚਿਆਂ ਨੂੰ ਆਪਾਂ ਸਟਾਰਟਿੰਗ ਤੋਂ ਹੀ ਕੁਛ ਨਯਾ ਸਿਖਾਣਾ ਹੁੰਦਾ ਏ, ਇਕ ਦਮ ਤੋਂ ਤਾਂ ਬੱਚਿਆਂ ਲੀ ਦੇਖੋ, ਤੁਹਾਨੂੰ ਵੀ ਪਤਾ ਹੀ ਏ ਕਿੰਨਾ ਜ਼ਰੂਰੀ ਹੋ ਗਿਆ ਇਹ ਸਬ ਚੀਜ਼ਾਂ
ਬਿਲਕੁਲ-ਬਿਲਕੁਲ ਕਲਾਸ ਦੇ ਬਚੇ ਛੋਟੇ ਤਿਨ ਕਿਤਾਬਾਂ ਤਿਨ ਕੋਪਿਆਂ ਹੁੰਦੀਆਂ ਸੀ, ਪਰ ਹੁਣ ਤਿਨ ਕਿਤਾਬਾਂ, ਤਿਨ ਕੋਪਿਆਂ ਅਲਗ ਏ ਤਿਨ ਰਾਇਟਿੰਗ ਬੁਕ ਅਲੱਗ ਏ, ਤੇ ੳਤੋ ਡਰਾਇਨੰਗ ਬੁਕ ਅਲਗ
ਆਂ ਨੀ ਉਹ ਤਾਂ ਹੁੰਦਾ ਈ ਐ । ਦੇਖੋ ਸਭ ਕੁਛ ਹੀ ਆ ਆਪਾਂ ਜਿਵੇਂ ਜਿਵੇਂ, ਵੱਡੀ-ਵੱਡੀ, ਕਲਾਸ ਚ ਜਾਂਨੇ ਰੈਨੇ ਆ ਉਵੇਂ ਉਵੇ ਸਾਡਾ ਦੇਖੋ ਸਿਲੇਬਸ ਵੀ ਵੱਧਦਾ ਰੈੰਦਾ ਸਟੱਡੀ ਦਾ ਵੀ ਤੁਵਾਨੂੰ ਪਤਾ ਈ ਏ।
ਪਰ ਦੇਖੋ ਇਹਦੇ ਨਾਲ ਆਪਾਂ ਨੂੰ ਕਿੰਨੀ ਗਿਆਨ ਵੀ ਮਿਲਦਾ ਹੈ, ਸਾਨੂੰ ਸਭ ਕੁਛ ਜਾਣਨ ਲਈ ਵੀ ਪਤਾ ਲੱਗਦਾ ਹੈ, ਆਪਾਂ ਕੋਈ ਕੰਮ ਕਰਨਾ ਵਿਦਾ ਬਿਨਾਂ ਸਟੱਡੀ ਦੇ ਤਾਂ ਆਪਾਂ ਕਰ ਵੀ ਨਹੀ ਸਕਦੇ
ਨਹੀਂ ਨਹੀਂ ਬਿਲਕੁਲ ਵੀ ਨਹੀਂ, ਬਿਲਕੁਲ ਸਟੱਡੀ ਤਾਂ ਜ਼ਰੂਰੀ ਹੋਗੀ, ਕੁਛ ਕਰੋ ਜਾਂ ਨਾ ਕਰੋ ਪਹਿਲਾਂ ਪੜ੍ਹਾਈ ਕਰਵਾਓ ਬੱਚਿਆਂ ਨੂੰ।
ਬਿਲਕੁਲ ਬਿਲਕੁਲ ਜਿਵੇਂ ਖਾਣਾ ਖਾ ਖਾਣਾ ਚਾਏ ਆਪਾਂ ਨਾ ਖਾਈਏ, ਪਾਣੀ ਵੀ ਨਾ ਪੀਏ, ਪਰ ਪੜ੍ਹਾਈ ਤਾਂ ਅੱਜੱਲ ਕੱਲ ਦੇ ਟਾਈਮ ਚ ਬੋਤ ਜ਼ਰੂਰੀ ਵੀ ਹੋ ਗਈ ੲ ਮਤਲਬ ਏ ਸਭ ਚੀਜ਼ਾਂ ਸਾਡੇ ਲਈ ਕਿੰਨੀ ਜ਼ਰੂਰੀਆਂ ਹੋ ਗਈਏ ।
ਬਿਲਕੁੁਲ ਸਈ ਕੈ ਰਹੇ ਹੌ।ਆਜਕਲ ਬੱਚੇ ਵੀ ਹੈਗੇ ਨੇ ਕਿ ਮੰਮਾ ਸਕੂਲ ਸਕੂਲਾਂ ਦੀ ਫੀਸਾਂ ਵੀ ਇਤਨੀਆਂ ਮੈਗੀਂਆਂ ਹੋ ਗੀਏ ਬੜੀਆਂ ਮੈਗੀਂਆਂ ਇੱਣਾ ਨੇ ਇੱਕ ਇਨਾਂ ਨੇ ਕੋਪੀ, ਕਿਤਾਬਾਂ ਤੱਕ ਸਕੂਲ ਫਿਰ ਊਨਾਨੇ ਸਟਾਰਟ ਕਰ ਤੀ, ਕਿ ਸਾਡੇ ਕੋਲੋਂ ਹੀ ਪੈਰੈਂਸ ਕੋਪੀਂ, ਕਿਤਾਬਾਂ ਲੈਨ ਬਾਰੋਂ ਨਾ ਲੈਨ। ਨੂੰ ਪ੍ਰੋਫਿਟ ਹੁੰਦਾ ਏ ਬੜਾ
ਬਿਲਕੁਲ, ਬਿਲਕੁਲ ਪਰ ਦੇਖੋ ਇਹ ਸ਼ਿਕਸ਼ ਜੜੀ ੲ ਸਟੱਡੀ ਏ ਐ ਸਾਡੇ ਲਈ ਦੇਖੋ ਸਾਨੂੰ ਦੱਸ ਏ ਵੀ ਦੱਸਦੀ ਏਦੇ ਨਾਲ ਕਿੰਨੀ ਸਾਨੂੰ ਮਤਲਬ ਚੀਜ਼ਾਂ ਪਤਾ ਲੱਗਦਿਆਂ ਏ, ਕਿ ਕੇੜੀ ਚੀਜ਼ ਸਾਡੇ ਲੀ ਗਲਤ ਹੈ, ਕੇੜੀ ਸਹੀ ਏ। ਆਪਾ ਕੋਈ ਵੀ ਆਪ ਦੀ ਅ ਕੋਈ ਵੀ ਆਪਣਾ ਇੰਪੋਰਟਂਟ ਡਸੀਜਨ ਲੈਣਾ ਹੁੰਦਾ ਹੈ, ਤਾ ਸਟਡੀ ਨਾਲ ਸਾਨੂ ਪਤਾ ਲਗ ਜਾਂਦਾ ਏ, ਕਿ ਆਪਾ ਵਧਿਆ ਸਟਡੀ ਕਰਦੇ ਆ ਤਾ ਪਤਾ ਲਗਦਾ, ਕਿ ਕੇੜੀ ਚੀਜ਼ ਸਾਡੇ ਲੀ ਵਧੀਏ ਔਰ ਕੇੜੀ ਨਈ ਏ।
ਹਾਂਜੀ ਉਹ ਤਾਂ ਹੈ ਜਿੰਨਾ ਮਰਜੀ ਬੱਚੇ ਨੂੰ ਪੜ੍ਹਾ ਲੋ, ਪਰ ਬੱਚਾ ਸਕੂਲ ਜਾ ਕੇ ਹੀ ਬਹਿਣਾ ਉੱਠਣਾ ਖਲੋਣਾ ਉੱਥੇ ਹੀ ਬੱਚਿਆਂ ਨੂੰ ਦੇਖ ਕੇ ਆਪਣੀ ਫਰੈਂਡਾਂ ਨੂੰ ਦੇਖ ਕੇ ਸਿਖਦਾ ਆ, ਕਿ ਹਾਂ ਮਤਲਬ ਅਸੀਂ ਇਸ ਤਰ੍ਹਾਂ ਬਹਿਣਾ ਇਸ ਤਰ੍ਹਾਂ ਕਰਨਾ ਐਸਾ ਗੱਲ ਨੀ ਕਰਨੀ ਹੈ, ਏਦਾਂ ਨ ਕਹਿਣਾ ਅਜ ਕੱਲ ਇਕ ਨਿੱਕੇ ਨਿੱਕੇ ਬੱਚੇ ਆਪਣੇ ਮਾਂ ਉਹ ਸੱਤ ਵਚਨ, ਨਹੀਂ ਮੈਂ ਇਦਾਂ ਨਹੀ ਕੇਹਾ, ਐ ਗਲਤ ਐ ਨੂੰ ਐਸਾ, ਮੈਡਮ ਮਨਾ ਕਰਦੀ ਹੈ
ਹਾਂ ਨੀ ਦੇਖੋ, ਸਕੂਲਾਂ ਵਿੱਚ ਬੱਚਿਆਂ ਨੂੰ। ਚੀਜ਼ਾਂ ਸਮਝਾਈ ਜਾਂਦੀਆਂ ਨੇ, ਤਾਂ ਹੀ ਬੱਚਿਆਂ ਨੂੰ ਸਕੂਲ ਵਿੱਚ ਵੀ ਅੱਧੀ ਘਰ ਵਿੱਚ ਵੀ ਦੋਨਾਂ ਜ਼ਰੂ ਦੋਨੋ ਜਗ੍ਹਾ ਜ਼ਰੂਰੀਆਂ ਨੇ ਆਪਾਂ ਮਾਂ ਪਿਓ ਹੋ ਕੇ ਵੀ ਆਪਾਂ ਵੀ ਸਮਝਾਉਂਦੇ ਨੇ ਬੱਚਾ ਇਹ ਤੁਹਾਡੇ ਲਈ ਵਧੀਆ ਚੀਜ਼ ਹੈ, ਪੜੋਗੇ ਤੁਸੀਂ ਅੱਗੇ ਚੱਲ ਕੇ, ਕੁਛ ਬਣ ਪਾਓਗੇ। ਦੇਖੋ ਅੱਜ ਕੱਲ ਦਾ ਟਾਈਮ ਇਵੇਂ ਇੱਕ ਆਪਾਂ ਕਿਸੇ ਕਾੱਲੇਜ ਚ ਐਡਮਿਸ਼ਨ ਲੈਣਾ ਜਾਂ ਕੁਛ ਹੈ, ਆਪਾਂ ਵਧੀਆ ਪੜ੍ਹਾਈ ਕਰਾਂਗੇ ਤਾਂ ਹੀ ਮਿਲ ਪਾਏਗਾੇ ਕੋਾਲ ਵਧੀਆ ਕੋਾਲਜ ਚ ਐਡਮਿਸ਼ਨ ਸਾਨੂੰ ਆਪਾਂ ਜੋਬ ਵੀ ਤਾਂ ਤਦੇ ਕਰ ਪਾਵਾਂਗੇ
ਅੱਜ ਜੋਬਾਂਣ ਨ ਤੁਹਾਨੂੰ ਪਤਾ ਅੱਜ ਕੱਲਨਾਂ ਨੇ ਗਈ ਮਸ਼ੀ ਉਹ ਵਿਖਾਰ ਬੈਠੇ ਦੇ, ਜੋਬਾਂ ਹੈ ਹੀ ਨੀ ਹੈ ਗੌਰਰਮੈਂਟ ਵਾਲ ਜੋਬਾਂ ਵੀ ਨ ਹੈ ਪ੍ਰਾਈਵੇਟ ਜੋਬਾਂ ਸਭ ਕੁਛ ਨਾ ਅੱਜ ਕੱਲ ਉਹ ਕਰ ਰਹੀਆਂ ਨੇ ਕੀ ਕਹਿੰਦੇ ਨੇ ਹ ਮਸ਼ੀਨਾਂ ਵਗੈਰਾ ਤੁਂ ਦੇਖੋ ਹੁਣ ਟਿਕਟਾਂ ਵਗੈਰਾ ਤੁ ਕਿਤੇ ਜਾਣਾ ਹੋਵੇ ਤਾਂ ਔਨਲਾਈਨ ਬੁੱਕ ਹੁੰਦੀ ਹੈ।
ਬਿਲਕੁਲ ਉਹ ਤਾਂ ਫਿਰ ਦੇਖੋ ਆਪਾਂ ਇਨੇ ਪੜ੍ਹੇ ਲਿਖੇ ਹੋ ਗਏ ਹਾਂ ਤਾਂ ਟੈਕਸ ਤਕਨੀਕਾਂ ਵੀ ਤਾਂ ਨਹੀਂਆਂ ਆ ਹੀ ਜਾਂਦੀਆਂ ਨੇ ਤੁਹਾਨੂੰ ਪਤਾ ਤਾਂ ਹੀ ਹੈ, ਪਰ ਉਹ ਚੀਜ਼ ਚਲਾਉਣ ਲਈ ਵੀ, ਉਹ ਚੀਜ਼ ਬਣਾਉਣ ਲਈ ਵੀ ਕੋਈ ਮਸ਼ੀਨਰੀ ਵੀ ਹੈ, ਉਹ ਵੀ ਬਣਾਉਣ ਲਈ ਤੁਸੀਂ ਪੜ੍ਹੇ ਲਿਖੇ ਹੋਵਗੇ ਤਾਂ ਹੀ ਕੋਈ ਚੀਜ਼ ਬਣਾ ਪਾਓਗੇ, ਐਵੇਂ ਜਿਹੀ ਚੀਜ਼ਾਂ ਪੜ੍ਹੇ ਲਿਖੇ ਹੈ, ਤਾਂ ਹੀ ਬਣਾ ਪਾਏ ਐ। ਚੀਜ਼ਾਂ ਵੀ ਅਸੀਂ
ਹਾਂ ਬਿਲਕੁਲ ਬਿਲਕੁਲ ਵੀ ਨੇ ਬਣਾਈਆਂ ਮਤਲਬ ਕੱਪੜਾ ਨਾ ਬੱਚਿਆਂ ਨੂੰ ਖਾਂਦਾ ਆ ਤੁਸੀਂ ਕਈ ਵਾਰੀ ਚੈੱਕ ਕਰਨਾ ਬੱਚੇ ਸਕੂਲੋਂ ਆਉਂਦੇ ਆ ਨਾ ਇੱਕ ਉਨਾਂਦੇ ਦੇ ਮੂੰਹ ਲਾਲ ਹੁੰਦੇ ਐ, ਤੇ ਉਹਨਾਂ ਦੇ ਮਤਲਬ ਕੱਪੜੇ ਪਸੀਨੋ ਪਸੀਨ ਹੋਏ। ਹੁੰਦੇ ਆ।
ਉਹ ਤਾਂ ਹੈ ਹੀ ਫੇਰ ਗਰਮੀ ਦੇਖੋ ਗਰਮੀ ਵੀ ਹੋ ਰਹੀ ਹੈ ਨਾ ਤਾਂ ਕਰਕੇ ਵੀ ਹੋ ਜਾਂਦਾ ਹੈ ਬੱਚਿਆਂ ਨੂੰ
ਹਾਂਜੀ ਆਪਾਂ ਇਹ ਨੇ ਦੋ ਤਿੰਨ ਲਗਾਈਆਂ ਨੇ ਤੇ ਇਤੇ ਮਤਲਬ ਕੱਪੜਾ ਕਟਨ ਕਾ ਨਹੀਂ ਹੈ ਮਿਕਸ ਕਪੜਾ ਹੈ ਕੋਈ ਕਿਤਨਾ ਬੱਚਿਆਂ ਨੂੰ ਆ ਕੇ ਪਸੀਨੋ ਪਸੀਨ ਪਹਿਲੇ ਬੱਚੇ ਆ ਗੇ ਫਟਾਫਟ ਡਰੈਸ ਈ ਲੈਂਦੇ ਗੇ ਪਹਿਲੇ ਫਿਰ ਡਰੈਂਸ ਲਾਵੋ ਉਸ ਤੋਂ ਬਾਦ ਅਸੀਂ ਪਾਨੀ ਪੀਆ ਗੇ
ਬਿਲਕੁਲ, ਨਹੀਂ ਉ ਤਾਂ ਹੈ ਈ ਫਿਰ ਦੇਖੋ ਸਟੱਡੀ ਤਾਂ ਫਿਰ ਅੱਜ ਕੱਲ੍ਹ ਦੇ ਟਾਈਮ ਚ ਕਿੰਨੀ ਜ਼ਰੂਰੀ ਹੈ ਤਾਨੂੰ ਪਤਾ ਈ ਐ ਆਪਾਂ ਅਗਰ ਆਪਦੇ ਲਈ ਕੁੱਛ ਕਰਨਾ ਹੈ ਆਪਦੇ ਕੈਰੀਅਰ ਵਿੱਚ ਅੱਗੇ ਕੁਝ ਵੱਧਦਾ ਹੈ ਅੱਗੇ ਚੱਲ ਕੇ ਕੁਛ ਬਣਨਾ ਹੈ ਆਜ ਕੱਲ ਦੇਖੋ ਪੜ੍ਹਾਈ ਪੜ੍ਹਾਈ ਨਾਲ ਈ ਆਪਾਂ ਡਾਕਟਰ ਕੋਈ ਕੋਈ ਕਿਸੇ ਚੀਜ਼ ਬਿਮਾਰੀ ਦਾ ਇਲਾਜ ਕੱਢਣਾ ਐ ਆਪ ਦੇਖੋ ਪਹੜ ਪੜ੍ਹ ਪੜ੍ਹ ਕੇ ਲੋਕਾਂ ਨੇ ਪਰ ਸਟੱਡੀ ਕੀਤੀ ਐ ਤਾਂ ਈ ਲੋਕਾਂ ਨੇ ਤੁਹਾਨੂੰ ਪਤਾ ਈ ਐ ਕਿ ਕਿਵੇਂ ਕਿਵੇਂ ਮਤਲਬ ਕੋਈ -ਕੋਈ ਬਿਮਾਰੀ ਆ ਕੁ ਸੋ
ਹਾਂਜੀ ਉਹ ਤਾਂ ਹੈ ਈ ਐ ਹਾਂਜੀ ਸਾਇੰਟੀਸਟ ਵਗੇਰਾ ਤਾਈਂ ਸਾਰੇ ਪੜ ਪੜ੍ਹ ਕੇ ਈ ਬਨੇ ਐ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਕਿਧਰੇ ਜਾਓ ਨਾ ਜਾਓ ਰੋਟੀ ਖਾਓ ਨਾ ਖਾਓ ਪਹਿਲਾਂ ਪੜ੍ਹਾਈ ਕਰਵਾਓ ਬੱਚੇ ਨੂੰ ਘੁੰਮਣ ਜਾਣ ਦਾ ਵੀ ਬਾਅਦ ਸਟੱਡੀ ਦੇਖੋ।
ਬਿਲਕੁਲ ਜੀ।
ਬ ਅਪਨੇ ਫ੍ਐਂਡਾ ਨੂੰ ਦੇਖਦੇ ਏ ਨਾ ਉਹੀ ਘਰ ਆ ਕੇ ਸੇਮ ਕਰਦੇ ਆ ਕਿ ਮੇਰੀ ਫਰਡ ਨੇ ਇਹ ਲੰਚ ਬੋਕਸ ਲਿਆਏ ਆ ਤੇ ਮੈਂ ਵੀ ਏਹੀ ਲੈਨਾ ਆ ਮੇਰੀ ਫਰੈਂਡ ਨੇ ਇਹੋ ਜੇ ਸ਼ੂਜ ਲੇ ਤੇ ਮੈਂ ਵੀ ਇਹੋ ਜਹੇ ਲੈਨੇ ਆ। ਐ ਵੀ ਲੋਕ ਬੱਚੇ ਅੱਜ ਕੱਲ ਬੜਾ ਕਰਨ ਲੱਗ ਗਏ ਨਾ ਬੱਚੇ ਨੂੰ ਸਮਝ ਆ ਗੀ ਈ ਏ ਕਿ ਸਾਡੀ ਫਰੈਂਡ ਨੇ ਏਨਾ ਅੱਛਾ ਪਾਇਆ ਐ ਤੇ ਏਨਾ ਅੱਛਾ ਭਾਵੇਂ ਉ ਦਾ ਉਸ ਤੋਂ ਅੱਛਾ ਹੋਏ ਬਟ ਨਹੀਂ ਉਹਨੂੰ ਉਹੀ ਅੱਛਾ ਮਿਲੇਗਾ ਦੋ ਦੂਜੇ ਦੇ ਹੱਥ ਚ ਐ
ਬਿਲਕੁਲ ਨਹੀਂ ਅੱਜ ਕੱਲ ਤਾਂ ਦੇਖੋ ਮਤਲਬ ਬੱਚੇ ਜਿਵੇਂ ਯੂਟਿਊਬ ਵਗੈਰਾ ਤੋਂ ਵੀ ਦੇਖੋ ਅੱਜ ਕਲ ਤਾਂ ਇਨਾ ਮਤਲਬ ਫੈਸਿਲਿਟੀਸ ਹੋ ਗਈ ਏ ਕਿ ਕਈ ਬੱਚੇ ਤਾਂ ਦੇਖੋ ਅ ਟਿਊਸ਼ਨ ਨਹੀਂ ਲਾਦੇ ਘਰ ਵਿੱ ਵੀ ਆਪਾਂ ਯੂਟਿਊਬ ਵਗੈਰਾ ਤੋਂ ਸਟੱਡੀ ਕਰ ਸਕ ਅੱਜ ਕਲ ਤਾਂ ਕੋਈ ਸਾਨੂੰ ਕੁ ਕੁਛ ਸਮਝਨਾ ੳ ਕੋਈ ਮਤਲਬ ਅਸਾਨ ਹੋ ਗਿਆ ਏ ਦੇਖੋ ਥੋੜਾ ਜਾ ਕਿ ਮਤਲਬ ਕਿ ਆਪਾਂ ਯੂਟਿਊਬ ਤੋਂ ਪੜ੍ਹ ਲੈਂਨੇ ਆ ਯਾ ਕੋਈ ਚੈਪਟਰ ਸਾਨੂੰ ਸਮਝ ਸਕੂਲ ਵਿੱਚ ਸਮਝ ਨਹੀਂ ਆਂਦਾ ਤਾਂ ਪਾਂ ਯੂਟਿਊਬ ਵਗੈਰਾ ਤੇ ਘਰ ਵਿੱਚ ਵੀ ਸਮੱਸਾ ਦੇ ਆ
ਕੋਈ ਵਰਡ ਵਗੈਰਾ ਸਮਝ ਨੀ ਆ ਰਿਆ ਤੇ ਉਹਨੂੰ ਫਟਾਫਟ ਫੋਟੋ ਖਿੱਚੀ ਤੇ ਗੂਗਲ ਤੇ ਪਾ ਕੇ ਸਮਝ ਆਜੇ ਗੀ ਕਿ ਸਾਡਾ ਮੀਨਿੰਗ ਏ ਯਾ ਬਹੁਤ ਚੀਜ਼ਾਂ ਚੇਂਜ ਹੋ ਗਈਆਂ ਆ।
ਪਹਿਲਾਂ ਤਾਂ ਏ ਹੁੰਦਾ ਸੀ ਨਾ ਸਕੂਲ ਵਿੱਚ ਹੀ ਟੀ ਚਰੀ ਆ ਆਪਾਂ ਟਿਊਸ਼ਨ ਲਾਈ ਹੁੰਦੀ ਜੇ ਉੱਥੇ ਈ ਬੱਚੇ ਸਮਝਦੇ ਸੀ ਹੁਨ -ਹੁਨ ਤਾਂ ਮਾਂ ਪਿਓ ਵੀ ਇੰਨੇ ਮਤਲਬ ਮਤਲਬ ਐਜੂਕੇਟਿਡ ਹੋ ਗਏ ਨੇ। ਕਿ ਉਹ ਆਪਦੇ ਬੱਚਿਆਂ ਨੂੰ ਸਮਝਾ ਦੇਣੇ ਬੱਚੇ ਆਪ ਵੀ ਦੇਖੋ ਯੂਟਿਊਬ ਵਗੈਰਾ ਤੋਂ ਸਮਝ ਲੈਂਦੇ ਨੇ ਇਹ ਸਭ ਚੀਜ਼ਾਂ।
ਹਾਂਜੀ- ਹਾਂਜੀ ਉਹ ਪਤਾ ਨੀ ਨਿੱਕੇ ਨਿੱਕੇ ਬੱਚੇ ਫੋਨ ਚਲਾ ਲੈਂਦੇ ਨੇ।
ਹਾਂਜੀ -ਹਾਂਜੀ ਬਿਲਕੁਲ।
ਹਾਂਜੀ, ਸਾਡੇ ਅੇ ਸਾਡੇ ਕੋਲ ਫੋਨ ਨੀ ਸੀ ਹੈਗਾ ਸਾਡੇ ਛੋਟੀ-ਛੋਟੀ ਉਮਰ 'ਚ ਅੱਜ ਕੱਲ ਸਾਡੇ ਤਿੰਨ ਸਾਲ ਦਾ ਬਾ ਤਿੰਨ ਸਾਲ ਦਾ ਬੱਚਾ ਫੋਨ ਚਲਾ ਰਿਹਾ ਆ ਵਲੋਗ ਦੇਖ ਰਹੇ ਆ ਬੱਚਿਆਂ ਦੇ। ਇਹ ਚੀਜ਼ਾਂ ਹੋ ਗਈਆਂ ਆ। ਜੀ ਉਹ ਸਭ ਕੁਛ ਫੋਨ ਤੋਂ ਹੀ ਦੇਖ ਰਹੇ ਫੋਨ ਰਮਸ ਵਗੈਰਾ ਅੱਜ-ਕੱਲ ਦੇਖੋ ਪੰਜਾਬੀ ਰਾਈਮਸ ਇੱਕ ਆਂ ਨਾਹਾ ਡੋਟ ਕਮ ਵਗੈਰਾ ਤਾਂਹੀ ਬੱਚ ਚੇ ਬੜੇ ਦੇਖਦੇ ਆ ਕਾਰਟੂਨ ਇਹਨਾਂ ਦੇ। ਦਿਖਾਉਣੇ ਵੀ ਚਾਹੀਦੇ ਆ ਮਤਲਬ ਬਹੁਤ ਅੱਛੀ ਗੱਲ ਦੱਸਦੇ ਆ। ਪੰਜਾਬੀ 'ਚ ਸਾਡੀ ਗੁਰਮੁਖੀ ਕੀ ਹੈ ਸਾਡੀ ਹੈ ਪੈਂਤੀ ਅੱਖਰ ਹੈਗੇ ਆ।
ਸਹੀ ਗੱਲ ਏ ਆਪਾਂ ਆਪਾਂ ਦੇਖੋ ਮਤਲਬ ਸਟੱਡੀ ਕਰਦੇ ਹਾਂ ਤਾਂ ਹੀ ਆਪਾਂ ਨੂੰ ਸਾਰਾ ਕੁਛ ਪਤਾ ਲੱਗਦਾ ਏ ਸਬ। ਚੀਜ਼ਾਂ ਵੀ ਆਪਾਂ ਸਟੱਡੀ ਕੀਤੀ ਹੈ ਤਾਂ ਹੀ ਆਪਾਂ ਨੂੰ ਫੋਨ ਚ ਨਵੀ ਟੈਕਨੀਕ ਚਲਾਉਣੀ ਆਂ ਦੀ ਹੈ।
ਹਾਂਜੀ ਜ ਫੋਨ ਚਣਾ ਨੀ ਆਦਾ ਕੋਲ ਸਟੱਡੀ ਨ ਕੀਤੀ ਲੋਕ ਹੀ ਖੋਲਣਾ ਨੀ ਆਨਾ ਫੋਨ ਦਾ ਲੋਕ ਕਿਵੇਂ ਖੋਲਣਾ ਤੇ ਅਸੀਂ ਕਿਵੇਂਨ ਓਪਨ ਕਰਕੇ ਕੀ ਕਰਨਾ ਕੀ ਨਹੀ ਕਰਨਾ। ਉਹਨਾਂ ਨੂੰ ਇਹੀ ਹੁੰਦੀ ਦਿੱਕਤ
ਬਿਲਕੁਲ ਬਿਲਕੁਲ ਨਹੀਂ ਚਲੋ ਆਪਾਂ ਤਾਂ ਕਹਿੰਦੇ ਹਾਂ ਸਟੱਡੀ ਤੋਂ ਦੇਖੋ ਸਭ ਲਈ ਅੱਜ ਕੱਲ ਤਾਂ ਦੇਖੋ ਗੌਰਮੈਂਟ ਨੇ ਗਰੀਬ ਲੋਕ ਕਲੇ ਵੀ ਕਿੰਨਾ ਸੱਟਡੀ ਫਸਿਲਿਟੀ ਦਿੱਤੀ ਹੈ ਓਨੂੰ ਨੁੰ ਪੜ੍ਹਾਈ ਕਿਤਾਬਾਂ ਫ੍ਰਰੀ ਹੈ। ਬੁੱਕਸ ਫ੍ਰਰੀ ਹੈ ਸਭ ਕੁਛ ਫਰੀ ਹੈ ਉਹਨਾਂ ਦੇ ਲ। ਖਾਣਾ ਵੀ ਉੱਥੇ ਸਕੂਲ ਵੀ ਮਿਲ ਜਾਂਦਾ ਹੈ। ਹੋਰ ਕੀ ਚਾਹੀਦਾ ਬੱਚੇ ਚਲੋ ਪੜ੍ਹਨ ਲਖ ਕਿ ਆਪਦਾ ਆਤਮ ਨਿਰਭਰ ਵੀ ਬਣਦੇ ਨੇ। ਇੰਡੀਪੈਂਡੈਂਟ ਬਣਦੇ ਨੇ। ਆਪਦੇ ਲਈ ਕੁਛ ਕਰ ਸਕ
ਉਹ ਤਾਂ ਹੈ ਹੀ ਆੱ ਚਲ ਹੋਣਾ ਵੀ ਚਾਹੀਦਾ ਆ ਹਰ ਬੱਚੇ ਨੂੰ ਸਟੱਡੀ ਆਣੀ ਚਾਹੀਦੀ ਹੈ। ਉਹਦੇ ਮੁਤਾਬਿਕ ਉਹਨੂੰ ਪੜਾਈ ਭਾਵੇਂ ਜ਼ਿਆਦਾ ਨਹੀਂ ਭਾਵੇ ਟਵਲਥ ਤੱਕ ਕਰੇ ਪਰ ਉਹ ਇਹ ਹੋਣਾ ਹੈ ਕਿ ਬੱਚਾ ਆਪਣੇ ਪੈਰ ਤੇ ਖੜਾ ਹੋ ਸਕਦਾ ਟਾਈਮ ਆਣ ਤੇ ਅਗਰ ਉਹਨੂੰ ਖੜਾ ਹੋਣਾ ਪਏ ਤਾਂ। ਕੁ ਕੁੱਛ ਕਮਾ ਸਕਦਾ ਕੁੱਛ ਨਾ ਕੁਛ ਮਤਲਬ ਆਪਣੀ ਫੈਮਿਲੀ ਲਈ ਕਰ ਸਕਦੇ ਹ ਪਰ ਨਾ ਆਏ ਕਿਸੇ ਦੇ ਇਹੋ ਟਾਈਮ ਪਰ ਅਗਰ ਕਦੀ ਆਏ ਤਾਂ ਬੰਦਾ ਖੜਾ ਹੋ ਸਕੇ। ਤੁਸੀਂ ਤਾਂ ਮੂੰਹ ਨੇ ਦੇਖਿਆ ਆਜ ਨਾ ਬਣੇਗੀ ਹਾਂ ਕੋਈ ਕਰੇਗਾ ਤਾਂ ਮੈਂ ਜਾਵਾਂਗਾ ਆਪਣੇ ਆਪ ਨੂੰ ਕੁਛ ਹੱਥ ਪੈਰ ਮਾਰੇ ਤਾਂ ਹੋ ਸਕਦਾ ਆ ਬਹੁਤ ਕੁਛ
ਬਿਲਕੁਲ ਜੀ ਬਿਲਕੁਲ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ ਹਾਂਜੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਸਤਿ ਸ੍ਰੀ ਅਕਾਲ ਜੀ
ਅੱਛਾ